ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ ਵਧੀਆ ਜੀ ਤੁਸੀਂ ਸੁਣਾਓ
ਵਧੀਆ ਸੀ, ਹੋਰ, ਕੀ ਕਰ ਰਹੇ ਸੀ
ਬਸ ਵਿਹਲੇ ਚਾਹ ਪੀ ਕੇ ਹਟੇ ਸੀ
ਅੱਛਾ, ਹੋਰ ਰੋਟੀ ਖਾ ਲੀ।
ਹਾਂਜੀ-ਹਾਂਜੀ, ਕੀ ਬਣਾਇਆ ਤੁਸੀਂ?
ਅਸੀਂ ਕੜ੍ਹੀ ਬਣਾਈ ਏ।
ਅੱਛਾ ਜੀ।
ਹਾਂਜੀ, ਹੋਰ ਤੁਸੀਂ ਕੀ ਬਣਾਇਆ। ਅੱਛਾ।
ਸਭ ਵਧੀਆ ਜੀ, ਤੁਸੀਂ ਦੱਸੋ ਫੈਮਲੀ ਠੀਕ ਨੇ ਸਾਰੇ।
ਹਾਂਜੀ-ਹਾਂਜੀ।
ਅੱਛਾ ਜੀ, ਹਾਂਜੀ ਸਭ ਵਧੀਆ ਜੀ।
ਹਾਂਜੀ ਘੁੰਮਣ ਕੋਈ ਨੀ ਗਏ ਤੁਸੀਂ?
ਨਹੀਂ ਜੀ ਮੇਰੇ ਬੇਟੇ ਦੀ ਤਬੀਅਤ ਖ਼ਰਾਬ ਹੈ ਤਾਂ ਤੱਦ ਕਰਕੇ ਨਹੀਂ ਗਏ ਹਾਂਜੀ
ਕਿਉਂ ਕੀ ਹੋਇਆ
ਦਸ ਉਹਨੂੰ ਟਾਈਫਡ ਹੋ ਗਿਆ ਸੀ ਐਡਮਿਟ ਹੋਇਆ ਪਿਆ ਹੋਸਪਿਟਲ
ਅੱਛਾ ਹੁਣ ਠੀਕ ਹੈ।
ਹਾਂਜੀ ਬਸ ਹਲੇੇ ਦੋ ਤਿੰਨ ਦਿਨ ਰਹੇਗਾ ਨਾ ਐਡਮਿਟ ਰਹੇਗਾ ਹਜੇ ਹਾਂਜੀ ਹੋਰ ਤੁਸੀਂ ਸੁਣਾਓ
ਬਸ ਵਧੀਆ ਹੋਰ ਤੁਸੀਂ ਤਾਂ ਨਾ ਨਾ ਅਸੀਂ ਨੀ ਜਾਂਦੇ ਅਸੀਂ ਘਰ ਹੀ ਰਹਿੰਦੇ ਹਾਂ।
ਅੱਛਾ ਜੀ।
ਗਰਮੀ ਇੰਨੀ ਹੈਗੀ ਹੈ।
ਹਾਂਜੀ ਸਹੀ ਗੱਲ ਹੈ। ਏਸੀ ਬਿਨਾਂ ਗੁਜ਼ਾਰਾ ਨੀ ਏਸੀ ਲਾ ਕੇ ਬੈਠੇ ਰਹੋ। ਹੋਰ ਜੀ
ਬਸ ਵਧੀਆ ਹਾਂਜੀ।
ਜਾਂਦੇ ਨੀ ਵੋਕ ਤੇ ਹੁਣ
ਨਾ ਨਾ ਅਸੀਂ ਕੋਈ ਨੀ ਜਾਂਦੇ ਜਾਂਦੇ ਸੀ ਪਹਿਲੇ
ਅੱਛਾ ਅੱਛਾ।
ਹੁਣ ਟਾਈਮ ਨੀ ਮਿਲਦਾ ਗਿਆਰਾਂ ਵਜੇ ਤੋਂ ਉੱਠਣੇ ਹਾਂ ਅਸੀਂ
ਅੱਛਾ ਜੀ ਯੋਗਾ ਵੀ ਬੰਦ ਕਰਤੀ ਹੈ।
ਹਾਂਜੀ ਕੀ ਕਰੀਏ ਉਠਿਆ ਹੀ ਨਹੀਂ ਜਾਂਦਾ ਰਾਤੀ ਦੋ ਵੱਜ ਜਾਂਦੇ ਨੇ
ਹਾਂਜੀ ਹਾਂਜੀ ਹੋਰ? ਸਭ ਵਧੀਆ ਜੀ ਕੀ ਬਣਾਉਣਾ ਫੇਰ ਰਾਤੀ ਅੱਜ
ਵੇਖਦੇ ਆ ਚਾਵਲ ਨੂੰ ਤੜਕਾ ਮਾਰ ਦਾਂਗੇ
ਅੱਛਾ ਜੀ।
ਓਵੀ ਮਨਾਵਾਂਗੇ
ਅੱਛਾ ਅੱਛਾ।
ਹਾਂਜੀ ਤੁਹਾਨੂੰ ਪਤਾ ਮੈਂ ਇਡਲੀ ਬਣਾਈ ਸੀ।
ਅੱਛਾ ਕਿਵੇਂ ਬਣਾਈ ਸੀ।
ਮੈਂ ਸੂਜੀ ਦੇ ਵਿੱਚ ਦਹੀਂ ਪਾ ਕੇ ਤੇ ਨਮਕ ਕ ਹਲਕੀ ਜਿਹੀ ਮਿਰਚ ਅਤੇ ਰਾਈ ਪਾ ਕੇ ਤੇ ਈਨੋ ਪਾ ਦਉ ਉਹਦੇ ਵਿੱਚ
ਅੱਛਾ ਜੀ।
ਤੇ ਪਤੀਲਾ ਲਓ ਉਹਦੇ ਵਿੱਚ ਪਾਣੀ ਪਾ ਦੋ ਥੋੜਾ ਜਾ ਤੇ ਸਟੈਂਡ ਲਓ ਸਟੈਂਡ ਲੈ ਕੇ ਨਾ ਉਹਦੇ ਵਿੱਚ ਥੋੜਾ ਜਿਹਾਂ ਓਇਲ ਲੱਗਾ ਲੋ ਤੇ ਪਾ ਦੋ ਤੇ ਇਨੀ ਸੋਫਟ ਬਣਦੀ ਹੈ ਨਾ
ਅੱਛਾ ਜੀ। ਨਾਲ ਚਟਨੀ ਵਗੈਰਾ ਗ੍ਰੀਨ ਬਣਾਈ ਸੀ, ਕੋਕੋਨਟ ਦੀ ਬਣਾਈ ਸੀ।
ਐਵੇਂ ਬਜ਼ਾਰੋਂ ਸੋਸ ਨਹੀਂ ਆਉਂਦੀ ਪਾਓਚ ਉਹ ਬਹੁਤ ਵਧੀਆ ਬਣੀ ਸੀ ਨਾ ਨਾ ਮੈਨੂੰ ਨੀ ਆਉਂਦੀ
ਅੱਛਾ ਅੱਛਾ ਜੀ ਹਾਂਜੀ।
ਅੱਛਾ ਕਿਵੇਂ ਬਣਾਉਂਦੇ ਹੋ।
ਬਸ ਜੀ ਅਹ ਉਹ ਨਾਰੀਅਲ ਲੈ ਲਈਏ ਅਹ ਨਾਰੀਅਲ ਗ੍ਰੈਂਡ ਕਰ ਲਓ ਵਿੱਚ ਤੁਹਾਡਾ ਦਿਲ ਹੈਗਾ ਪੀਨਟਸ ਪਾ ਲੋ ਬਸ ਗ੍ਰੈਂਡ ਕਰ ਲੋ ਚਟਨੀ ਤਿਆਰ ਹੈ ਤੁਹਾਡੀ ਆਪਣੇ ਆਪਣੀ ਹਾਂਜੀ ਨਮਕ ਨਮਕ ਪਾਣਾ ਆਪਣੇ ਸਵਾਦ ਅਨੁਸਾਰ ਜਿੰਨਾ ਪਾ ਸਕਦੇ ਹੋ ਤੁਸੀਂ ਹਾਂਜੀ ਬਸ ਈਜ਼ੀ ਹੈ ਹਰੀ ਮਿਰਚ ਪਾ ਲਓ ਆਪਣੇ ਟੇਸਟ ਜਿੰਨਾ ਪਾ ਸਕਦੇ ਹੋ ਮਤਲਬ ਜਦ ਤਿੱਖੀ ਖਾਂਦੇ ਹੋ ਤਿੱਖੀ ਬਣਾਲੋ ਲਾਈਟ ਖਾਂਦੇ ਲਾਈਟ ਬਣਾਲੋ
ਅੱਛਾ ਜ ਹੋਰ ਕੀ, ਕੀ ਆਉਂਦਾ ਹੈ ਤੁਹਾਨੂੰ?
ਮੈਨੂੰ ਬਹੁਤ ਕੁਛ ਆਂਦੈ ਅਹ ਨੂਡਲਸ ਬਣਾ ਲੈਨੇ ਹਾਂ ਪਾਸ਼ਤਾ ਬਣਾ ਲੈਨੇਂ ਹਾਂ।
ਅੱਛਾ ਔਰ ਮੈਂ ਤੇ ਕੋਲਡ ਕੋਫੀ ਬਣਾਈ ਸੀ ਸਵੇਰੇ।
ਅੱਛਾ, ਅੱਛਾ ਤੇ ਫੇਰ ਸਮਰ ਵੈਕੇਸ਼ਨ ਚ ਘੁੰਮਣ ਨੀ ਗਏ ਕਿਧਰੇ?
ਨਾ, ਨਾ ਅਸੀਂ ਨੀ ਜਾਂਦੇ ਗਰਮੀ ਐਨੀ ਹੈਗੀ ਏ ਕੀ ਕਰੀਏ।
ਅੱਛਾ, ਅੱਛਾ ਨਹੀਂ ਅਸੀਂ ਤੇ ਹੁਣ ਹੋ ਕੇ ਆਏ ਹਾਂ ਘੁੰਮ ਕੇ ਆਏ ਸੀ ਬਾਹਰੋਂ।
ਦਾ ਕਿੱਥੇ।
ਬਸ ਪੰਜਾਬ ਗਏ ਸੀ ਜੀ।
ਗ ਨੂੰ
ਹਾਂਜੀ, ਹਾਂਜੀ, ਹਾਂਜੀ ਪਿੰਡ ਗਏ ਸੀ ਨਾ ਆਪਣੇ।
ਕਦ ਆਏ ਤੁਸੀ?
ਹੋ ਗਏ ਨੇ ਜੀ ਦਾ ਹਫ਼ਤਾ ਹੀ ਹੋ ਗਿਆ। ਹਾਂਜੀ, ਹੋਰ ਚਾਹ ਪੀ ਲਓ ਹਾਂਜੀ, ਸਾਰੇ ਵਧੀਆ ਚਾਹ ਪੀ ਲਓ।
ਬਸ ਤੁਸੀਂ ਪੀਓ ਚਾਇ, ਇੰਨੀ ਗਰਮੀ ਹੈਗ ਏ ਨਾ ਬੰਦਾ ਜਿੰਨਾ ਮਰਜ਼ੀ ਪਾਣੀ ਪੀ ਲਏ।
ਹਾਂਜੀ।
ਲੱਗਦਾ ਹੀ ਨਹੀਂ।
ਹੋਰ ਗੁਰਦੁਆਰੇ ਗਏ ਸੀ?
ਨਾ ਗੁਰਦੁਆਰੇ ਨੀ ਜਾਂਦੇ ਅਸੀਂ।
ਅੱਛਾ, ਗੁਰਦੁਆਰੇ ਕਿਉ ਨੀ ਜਾਂਦੇ?
ਅਰੇ ਬੰਦ ਹੋ ਗਿਆ ਪਤਾ ਨਹੀਂ ਕਿਉਂ ਹੁਣ ਮਨ ਨੀ ਕਰਦਾ ਜਾਣ ਦਾ ਇੰਨੀ ਗਰਮੀ ਹੈਗੀ ਹੈ।
ਅੱਛਾ, ਅੱਛਾ ਨਹੀਂ ਪਰ ਜੋ ਗੁਰਦੁਆਰੇ ਸਕੂਨ ਹੈ ਉਹ ਕਿਧਰੇ ਸਕੂਨ ਨੀ ਹੈਗਾ ਨਾ। ਸਟਾਰਟਿੰਗ ਗੁਰਦੁਆਰੇ ਤੋਂ ਹੁੰਦੀ ਹੈ ਵੈਸੇ ਤਾਂ ਸਾਡੀ।
ਹ ਤੁਸੀਂ ਜਾਦੇ ਹੋ?
ਹਾਂਜੀ, ਪਾਠ ਕਰ ਰੇ ਆ।
ਰੋਜ ਕਰਦੇ ਹੋ?
ਹਾਂਜੀ, ਹਾਂਜੀ ਤੁਸੀਂ ਪਾਠ ਕਰਦੇ ਹੋ?
ਹਾਂ, ਕਰ ਲੈਂਨੇਂ ਆਂ ਵੈਸੇ ਤੇ ਵੈਡਨਸ ਡੇ, ਵੈਡਨਸ ਡੇ ਕਰਨੀ ਆ। ਤੇ ਅਹ, ਸੰਡੇ ਨੂੰ ਚੁਪਹਿਰੇ ਤੇ ਜਾਨੇ ਆਂ।
ਅੱਛਾ, ਅੱਛਾ ਨਹੀਂ ਅਸੀਂ ਤੇ ਡੇਲੀ ਜਪਜੀ ਸਾਹਿਬ ਕਰਦੇ ਹਾਂ। ਸਲੋਕ ਮਹੱਲਾ ਨੋਵਾਂ ਕਰਦੇ ਆ ਚੋਪਈ ਸਾਹਿਬ ਕਰ ਲਈਦਾ ਸਵੇਰੇ। ਤੇ ਕੁਛ ਨਿਆਣੇ ਤੰਗ ਕਰਦੇ ਨੇ ਤਾਂ ਨੀ ਹੋ ਪਾਂਦਾ। ਸਾਮੀ ਰਹਿਰਾਸ ਸਾਹਿਬ ਲਾ ਲੀ ਦਾ।
ਸਹੀ ਹੈ।
ਹੋਰ ਸੁਣਾਓ ਜੀ?
ਅਸੀ ਸ਼ੁਰੂ ਕਰਾਂਗੇ। ਪਰ ਐ ਨੀ ਪਤਾ ਕਦ? ਜਾਵਾਂਗੇ ਤੇ ਜਦ ਰੱਬ ਬੁਲਾਏਗਾ ਕਿਉਂਕਿ ਉਹਦੇ ਬੁਲਾਵੇ ਤੋਂ ਬਿਨਾ ਨਹੀਂ ਜਾ ਸਕਦਾ ਨਾ ਕੋਈ।
ਹਾਂਜੀ, ਹਾਂਜੀ ਤੁਸੀਂ ਡੇਲੀ ਕਿੰਨਾ ਪਾਣੀ ਪੀ ਲੈਂਦੇ ਹੋ?
ਮੈਂ, ਮੈਂ ਇੱਕ ਦੋ ਗਲਾਸ ਹੀ ਪੀਨੀਂ ਆਂ।
ਅੱਛਾ, ਨੀਂ ਜ਼ਰੂਰੀ ਹੈ ਚਾਰ ਲੀਟਰ ਦਾ ਡੇਲੀ ਪੀਣਾ ਚਾਹੀਦਾ। ਡੇਲੀ ਪਿਆ ਕਰੋ ਜ਼ਰੂਰੀ ਹੁੰਦਾ ਏ ਸਿਹਤ ਵਾਸਤੇ। ਮੈਂ ਤੇ ਡੇਲੀ ਪੀਨੀ ਆਂ ਚਾਰ ਲੀਟਰ।
ਅਰੇ, ਮੈਂ ਭੂਲ ਜਾਂਦੀ ਹਾਂ।
ਅੱਛਾ ਭੁੱਲ ਜਾਂਦੇ ਹੋ।
ਸੋਚਿਆ ਏ ਪੀਵਾਂ ਕਰਾਂਗੇ ਹਾਂਜੀ।
ਜਿਮ ਜਾਂਦੇ ਹੋ ਤੁਸੀਂ?
ਨਾ-ਨਾ, ਸਾਨੂੰ ਤਾਂ ਲੋੜ ਈ ਨੀ ਜਿੰਮ ਦੀ,
ਅੱਛਾ ਜੀ।
ਜਾਂਦਿਓ,
ਹਾਂਜੀ ਆਪਾਂ ਜਾਂਨੇ ਆ ਜੀ।
ਨਾ ਡਾਇਟਿੰਗ ਵਗੈਰਾ ਕਰਦੇ, ਗੀ
ਹਾਂਜੀ-ਹਾਂਜੀ, ਸੈਲਡ ਵਗੈਰਾ ਖਾਈਦਾ ਹੁੰਦਾ।
ਅੱਛਾ, ਉਹ
ਹਾਂ ਬਸ ਮੇਰਾ ਵੇਟ ਥੋੜ੍ਹਾ ਘੱਟ ਗਿਆ ਜਿਮ ਜਾਣ ਨਾਲ,
ਅੱਛਾ।
ਹਾਂਜੀ, ਹੋਰ ਜੰਕ ਜੰਕ ਫੂਡ ਵਗੈਰਾ ਰ ਖਾਂਦੇ ਹੋ ਤੁਸੀਂ, ਬਾਹਰ ਦਾ ਫੂਡਸ,
ਹਾਂ, ਕਦੀ ਕਦੀ ਖਾ ਲੈਂਦੇ ਹਾਂ, ਤਦ ਮਨ ਕਰੇ।
ਅੱਛਾ ਜੀ, ਨਹੀਂ ਸਾਡਾ ਵੀ ਨਾ ਸੰਡੇ ਹੀ ਹੁੰਦਾ ਚੀਰਡੇ ਮਨਾਲੀ ਦਾ,
ਸਹੀ ਗੱਲ ਏ ਤੇ ਚੀਟ ਕਰਨੀ ਚਾਹੀਦੀ ਹੈ ਨਾ ਚੀਟਿੰਗ,
ਹਾਂਜੀ-ਹਾਂਜੀ। ਸਿਹਤ ਵੈਸੇ ਅੱਛਾ ਨੀ ਹੁੰਦਾ ਨਾ ਵੈਸੇ ਤਾਂ ਕਰਕੇ ਨੀ ਖਾਈਦਾ ਬਾਹਰ ਦਾ ਵੈਸੇ ਘੱਟ ਹੀ ਖਾਈਦਾ ਹੁੰਦਾ ਫ ਬੱਚੇ ਬਿਮਾਰ ਹੋ ਜਾਂਦੇ ਨੇ ਨਾ ਤਾਂ ਕਰਕੇ
ਬਸ ਅਸੀਂ ਤਾਂ ਖਾ ਲੈਂਨੇ ਆ ਕਦੀ ਕਦੀ,
ਨਹੀਂ ਜੀ ਅਸੀਂ ਘਰੇ ਹੀ ਬਣਾ ਲਈਦਾ, ਹੈਲਦੀ ਫੂਡ ਖਾ ਲੋੋ ਜ਼ਿਆਦਾ ਵਧੀਆ ਘਰੇ ਤਾਂ,
ਸਹੀ ਹੈਗਾ ਏ ਸਾਨੂੰ ਪਤਾ ਵੀ ਹੈਗਾ ਏ, ਕੀ ਗਲਤ ਨੀ ਹੈਗਾ, ਅਸੀਂ ਬਣਾਏ ਆਪਣੇ ਹੱਥਾਂ ਨਾਲ।
ਹਾਂਜੀ।
ਜੋ ਮਰਜ਼ੀ ਖਾਲੋ ਜ਼ਿਆਦਾਤਰ ਪਤਾ ਨੀ ਹੁੰਦਾ ਨਾ, ਕੀ-ਕੀ ਕਰਿਆ ਹੈ ਕੀ-ਕੀ ਹੱਥ ਗੰਦੇ ਹੱਥ ਲਾਏ ਨੇ।
ਹਾਂਜੀ-ਹਾਂਜੀ।
ਹੋ
ਸਭ ਵਧੀਆ ਜੀ ਤੁਸੀਂ ਸੁਣਾਓ,
ਬਸ ਵਧੀਆ।
ਬਸ ਅੱਜ ਗਈ ਸੀ ਸਾਹਮਣੇ ਸਾਡੇ ਭਾਬੀ ਰਹਿੰਦੇ ਨੇ ਉਹਨਾਂ ਕੋਲ ਸੂਟ ਲੈ ਕੇ ਆਈ ਸੀ ਮੈਂ ਨਵਾਂ,
ਅੱਛਾ,
ਹਾਂਜੀ।
ਸੇਲ ਕਰਦੇ ਨੇ,
ਹਾਂਜੀ ਸੇਲ ਕਰਦੇ ਨੇ,
ਅੱਛਾ ਪ੍ਰਾਈਜ਼ ਰੀਜਨੇਬਲ ਪ੍ਰਾਈਜ਼ ਆ,
ਹਾਂਜੀ ਕੋਟਨ ਦਾ ਸੂਟ ਲਿਆ ਸੀ ਕੈਮਰਿਕ ਕੋਟਨ ਦਾ, ਪੰਜ ਸੌ ਦਾ ਲਾਇਆ ਉਹਨਾਂ ਨੂੰ ਬਹੁਤ ਸੋਫਟ ਹੈ ਫੈਬਰਿਕ ਉਹਨਾਂ ਦਾ, ਹਾਂਜੀ ਹਾਂਜੀ ਨੇਚਰ ਵਾਈਜ਼ ਵੀ ਬਹੁਤ ਅੱਛੇ ਨੇ ਨਾ, ਸਾਰੇ ਬੁਟੀਕ ਪੈਟਰਨ ਸੂਟ ਹੁੰਦੇ ਨੇ, ਤੁਸੀਂ ਵੀ ਆਓ,
ਅਸੀਂ ਵੀ ਆਵਾਂਗੇ,
ਹਾਂਜੀ। ਤੁਸੀਂ ਕਿ ਕਿਧਰੋਂ ਲਿਆਂਦੇ ਹੋ ਸੂਟ ਵਗੈਰਾ,
ਅ ਮੈਂ ਵੀ ਲੈ ਲੈਂਨੀ ਹਾਂ ਮੇਰੀ ਚਾਚੀ ਕੰਮ ਕਰਦੀ
ਅੱਛਾ-ਅੱਛਾ। ਹਮ
ਵੈਸੇ ਤਾਂ ਮੈਂ ਟੋਪ ਵਗੈਰਾ ਜੀਨਸ ਵਗੈਰਾ ਕੋਚਰ ਕੋਲੋਂ ਲੈਂਨੀ ਆ। ਠੀਕ ਹੈਗਾ ਏ ਚਾਹੇ ਫਿਕਸ ਪ੍ਰਾਈਜ਼ ਏ ਕੱਪੜਾ ਸਹੀ ਹੁੰਦਾ ਏ,
ਅੱਛਾ ਜੀ।
ਹਾਂਜੀ,
ਹੋਰ ਸੁਣਾਓ ਜੀ।
ਬਸ ਮੈਂ ਤੇ ਸਾਹਮਣੇ ਭਾਬੀ ਸਾਡੇ ਰਹਿੰਦੇ ਨੇ ਉਹ ਥੋੜੇ ਨਹ ਨੀ ਹੈਗੇ ਨਾ ਸਾਡੇ। ਖ਼ਾਸ ਨੀ ਕੁਛ ਉਹਨਾਂ ਕੋਲ ਲੈ ਲਈ ਦੇ ਕੱਪੜੇ ਵਗੈਰਾ।
ਬੱਚਿਆਂ ਦੇ।
ਹਾਂ ਬੱਚਿਆਂ ਦੇ ਬ ਬਾਹਰੋਂ ਹੀ ਲਈਦੇ ਬਜ਼ਾਰੋਂ ਹੀ ਲਈਦੇ ਆ। ਹੋਰ ਜੀ।
ਤੁਸੀਂ ਨਿਊਜ ਪੇਪਰ ਵਗੈਰਾ ਪੜ੍ਹਦੇ ਹੋ ਪੜਦੇ ਆ। ਪਰ ਕਦੀ ਕਦੀ ਪਾਨੇ ਜਦ ਗੁਰਦੁਆਰੇ ਜਾਣਾ ਹੋਏ ਤੇ।
ਅੱਛਾ ਅੱਛਾ, ਵੈਸੇ ਸਲਵਾਰ ਸੂਟ ਜਿਆਦਾ ਹੀ ਜੱਚਦੇ ਨੇ ਸਾਡੀ ਕੁੜੀਆਂ ਚਿੜੀਆਂ ਨੂੰ ਤਾਂ
ਸਹੀ ਗੱਲ ਏ।
ਹੋਰ ਜੀ।
ਤੁਸੀਂ ਨਿਊਜ਼ ਪੇਪਰ ਪੜ੍ਹਦੇ ਹੋ।
ਹਾਂਜੀ।
ਅੱਛਾ ਤੁਹਾਡੇ ਘਰ ਆਂਦਾ ਹੈ ਜਾਂ ਦੁਕਾਨ ਤੇ ਆਂਦਾ ਹੈ।
ਨਹੀਂ ਨਹੀਂ ਅਹ ਸਾਡੇ ਨਾਲ ਰਹਿੰਦੇ ਨੇ ਗੁਆਂਢੀ ਹੈਗੇ ਨੇ ਉਹਨਾਂ ਦੇ ਘਰੇ ਆਂਦੇ।
ਅੱਛਾ ਡੇਲੀ ਪੜਦੇ ਹੋ।
ਹਾਂ ਨਹੀਂ ਨਹੀਂ ਕਦੀ ਕਦੀ ਡੇਲੀ ਨਹੀਂ ਪੜ੍ਹਦਾ। ਅੱਜ ਕਲ ਤੇ ਟੀ ਵੀ ਤੇ ਹੀ ਆ ਜਾਂਦਾ ਨਿਊਜ ਸਾਰੀ ਚੈਨਲ ਆ ਜਾਂਦੇ ਨੇ।
ਸਹੀ ਗੱਲ ਏ ਛੋਟੇ ਛੋਟੇ ਬੱਚਿਆਂ ਕੋਲ ਫੋਨ ਹੈਗੇ ਨੇ ਅੱਜ ਕੱਲ।
ਹਾਂਜੀ।
ਫੋਨ ਬੇੜਾ ਗਰਕ ਕੀਤਾ ਹੋਇਆ ਬੱਚਿਆਂ ਦਾ ਵੀ। ਨਾ ਨਾ ਅਸੀ ਕੋਈ ਨੀ ਵੇਖਦੇ ਟੀਵੀ ਫੋਨ ਹੀ ਫੋਨ ਹੀ ਸਭ ਹੈਗਾ ਇਹ।
ਅੱਛਾ ਤੁਹਾਨੂੰ ਕਿਹੜੀ-ਕਿਹੜੀ ਫਿਲਮ ਪਸੰਦ ਹੈਗੀ ਹੈ।
ਮੈਂ ਵੇਖੇ ਸੀ। ਇਸ਼ਕਾਂ ਦੇ ਲੇਖੇ' ਤਾਂ ਦੀ ਮੇਰੀ ਫੇਵਰੇਟ ਹੈਗੀ ਆ
ਅੱਛਾ-ਅੱਛਾ ਨਹੀਂ ਜੀ ਆਪਾਂ ਤਾਂ ਦੇਖੀ ਟਾਈਮ ਹੀ ਨੀ ਮਿਲਦਾ ਬੱਚਿਆਂ ਕਰਕੇ ਜਾ ਹੀ ਨੀ ਪ ਆਪਾਂ ਤਾਂ ਨੀ ਅਸੀਂ ਤੇ ਬਸ ਟੀ ਵੀ ਦੇਖ ਰਹੀ ਤਾਂ ਨਾਟਕ ਦਾ ਸ਼ੌਕ ਜ਼ਿਆਦਾ ਹੀ ਰੱਖਦੇ ਹਾਂ ਆਪਾਂ
ਅੱਛਾ ਸਾਡੇ ਘਰ ਤੇ ਟੀ ਵੀ ਵਿੱਚ ਚਾਰਜ ਨੀ ਕਰਾਂਦੇ ਅਸੀਂ ਫੋਨ ਨੋ ਫੋਨ ਨੇ ਸਾਰੇ ਆਪਣਾ-ਆਪਣਾ ਫੋਨ ਵੇਖਦੇ ਨੇ
ਅੱਛਾ ਨਹੀਂ ਜੀ ਸਾਡੇ ਤਾਂ ਰੀਚਾਰਜ ਉਹ ਕਰਾਇਆ ਹੋਇਆ ਫਰੀ ਵਾਲੀ ਡਿਸ ਲਵਾਈ ਦੀ ਹੈ। ਉਹੀ ਵੇਖੀ ਦਾ ਹੁੰਦਾ
ਅੱਛਾ ਹਾਂ ਬਹੁਤ ਸੁਣਿਆ ਸੀਧ ਮੈਨੂੰ ਤੇ ਮੇਰੇ ਤਾਂ ਫੇਵਰੇਟ ਆਈ ਉਹਨੇ ਗਾਣੇ।
ਅੱਛਾ ਜੀ ਹੋਰ ਹੋਰ ਸੁਣਾਓ
ਬੱਸ ਵਧੀਆ ਪਾਰਕ ਜਾਂਦੇ ਹੋ ਸਵੇਰੇ ਸਵੇਰੇ।
ਹਾਂਜੀ ਸਵੇਰੇ ਜਾਂਦੇ ਹਾਂ ਵਾਲਕ ਤੇ ਪਾਰਕ ਜਾਂਦੇ ਹਾਂ।
ਤੇ ਕਿੰਨੇ ਵਜੇ ਪੰਜ ਵਜੇ ਛੇ ਵਜੇ।
ਹਾਂਜੀ ਸਵੇਰੇ ਸਾਡੇ ਚਾਰ ਵਜੇ ਜਾਂਦੇ ਹਾਂ ਜੀ।
ਅੱਛਾ ਜਾਣੇ ਕਿੰਨੇ ਵਜੇ ਹੋ।
ਆਪਾਂ ਸਾਢੇ ਛੇ ਵਜੇ ਵਾਪਸੀ ਹਾਂ ਜੀ
ਕੋਈ ਫ਼ਰਕ ਲਗਿਆ।
ਹਾਂਜੀ।
ਕੋਈ ਫਰਕ ਲੱਗਿਆ।
ਹਾਂਜੀ ਫਰਕ ਲੱਗਿਆ ਪਹਿਲੇ ਨਾਲ ਤੋਂ ਵਜਨ ਘੱਟ ਗਿਆ ਥੋੜਾ ਹੁਣ ਪੇਕੇ ਗਏ ਸੀ ਫੇਰ ਵਧਾ ਕੇ ਆ ਗਏ ਹਾਂ ਖਾ ਖਾ ਕੇ ਮਾ
ਸਹੀ ਗੱਲ ਐ।
ਹੋਰ ਸੁਣਾ।
ਉੱਧਰ ਜਾਓਗੇ ਤੇ' ਉਹਧਨ ਵਧਾ ਕੇ ਆਓਗੇ
ਤੁਸੀਂ ਇੰਸਾਗ੍ਰਾਮ ਚਲਾਉਂਦੇ ਹੋ
ਹਾਂ ਚਲਾਉਂਦੇ ਅਸੀ
ਅੱਛਾ ਜੀ
ਤੇ ਚਲਾਉਂਦੇ ਫੇਸਬੁੱਕ, ਮੰਮੀ ਚਲਾਉਂਦੇ ਨੇ
ਅੱਛਾ-ਅੱਛਾ ਸਾਨੂੰ ਤਾਂ ਟਾਈਮ ਨੀ ਲੱਗਦਾ ਜੀ, ਬੱਚਿਆਂ ਕਰਕੇ, ਘੱਟ ਹੀ ਚਲਾਈ ਦਾ ਹੁੰਦਾ
ਅੱਛਾ
ਹਾਂਜੀ, ਬਸ ਸਿਲਾਈ ਸਲੂਈ ਕਰ ਲਈਦਾ ਹਾਂਜੀ ਠੀਕ ਆ ਜੀ
ਠੀਕ ਹੈ ਜੀ, ਸਤਿ ਸ੍ਰੀ ਅਕਾਲ।